ਹਾਂਜੀ ਸਰਸੀ ਮੈਨੂੰ ਫੋਨ ਕੀਤਾ ਸੀ ਮੈਂ ਉਠਾ ਹੀ ਨਹੀਂ ਪਾਈ ਪਤਾ ਨਹੀਂ ਕੀ ਹੋਇਆ ਸੀ।
ਹਾਂਜੀ ਮੈਂ ਕਾਲ ਕਰ ਰਹੀ ਸੀ ਮੈਂ ਕਿਹਾ ਮੈਂ ਕੱਲ ਚਿਕਨ ਬਣਾਇਆ ਸੀ ਕੱਲ ਤਾਂ ਤੁਸੀਂ ਖੈਰ ਬਿਜੀ ਸੀ ਤੇ ਮੈਂ ਕਿਆ ਚਲੋ ਅੱਜ ਦੱਸਦੀ ਹਾਂ ਮੈਂ ਕਿੱਦਾਂ ਕੁ ਲੱ ਗਿਆ ਸੀ ਚਿਕਨ, ਤੇ ਬੜਾ ਸਵਾਦ ਬਣਿਆ ਸੀ। ਸਾਰਾ ਈ ਹਾਂ ਬਹੁਤ ਬਹੁਤ ਜਿਆਦਾ ਸਵਾਦ ਬਣਿਆ, ਬੱਚੇ ਤਾਂ ਕਹਿੰਦੇ, ਕਿ ਬਸ ਇਹੀ ਖਾਣਾ ਹੈ ਹੋਰ ਦੂਸਰਾ ਕੁਛ ਨੀ ਬਣਾਉਣਾ।
ਅੱਛਾ। ਹਾਂ ਬੱਚਿਆਂ ਦਾ ਫੇਵਰੇਟ ਹੁੰਦਾ ਨਾ। ਇਹ ਤੇ ਕਿਉਕਿ ਮਿਰਚਾਂ ਵੀ ਨੀ ਹੁੰਦੀਆਂ ਇਹ
ਹਾਂ। ਉਈ ਸਪਾਈਸੀ, ਨ ਉਹਣ ਨਾਲੇ ਪਤਾ ਕੀ ਹੈ ਪਿਆਜ ਟਮਾਟਰ ਪਿਆਜ ਟਮਾਟਰ ਦਾ ਨਾ ਖਾ ਖਾ ਕੇ ਅੱਕ ਗਏ ਆ।
ਹੂੰ
ਤੇ, ਥੋੜਾ ਸ ਡਿਫਰੈਂਟ ਖਾਧਾ ਨਾ ਤੇ, ਫਿਰ ਬੜਾ ਦੂਜਾ ਲੱਗਿਆ। ਹੋਰ ਹਲਕੇ ਮਤਲਬ ਕੀ, ਵੈਸੇ ਹੈਵ ਸੀ ਕਰੀਮ ਵਗੈਰਾ ਰ ਉਹ ਪਾ ਕੇ ਤੇ ਲੇਕਿਨ ਵੈਸੇ ਮਤਲਬ ਕਿ ਉਹ ਸੀ ਲਾਈਟ ਸਪਾਈਸੀ ਵਗੈਰਾ ਨਹੀਂ ਸੀ। ਏਦਾ ਕ
ਹਾਂਜੀ
ਮਸਾਲਿਆਂ ਦਾ ਮਤਲਬ, ਕਿ ਨਾ ਹਲਕਾ ਸੀ। ਮਸਾਲਿਆਂ ਤੋਂ ਤੇ, ਬੜਾ ਸਵਾਦ ਲੱਗਿਆ। ਕਰੀਮੀ, ਕਰੀਮੀ ਟੈਕਸਚਰ ਆ ਰਿਹਾ ਸੀ ਤੇ ਬਸ ਬੱਚੇ ਦੇ ਤੁਹਾਨੂੰ ਪਤਾ ਹੀ ਅੱਜ ਕੱਲ ਕਰੀਮ ਵਗੈਰਾ ਕਰੀਮੀ ਕਿੰਨਾ ਪਸੰਦ ਕਰਦੇ ਨੇ ਖਾਣਾ ਉਹੀ, ਹੂੰ ਤੇ, ਉਹੀ ੳ ਹੁਣ ਕਹਿੰਦੇ, ਕਿ ਹੁਣ ਤੂੰ ਸੰਡੇ ਨੂੰ ਸਾਨੂੰ ਬਰਿਆਨੀ ਬਣਾ ਕੇ ਖਵਾਓ। ਮੈਂ ਕਿਹਾ ਹਾਂ। ਹੁ ਤੁਹਾਨੂੰ ਅਲੱਗ ਅਲੱਗ ਰੈਸਿਪੀਆਂ ਦੀ ਆਦਤ ਪੈ ਗਈ ਹੈ। ਹੁਣ ਕਦੇ ਕਾਲੀ ਮਿਚ ਖਵਾਉ, ਕਦੇ ਕੁਝ ਖਵਾਓ ਹੁਣ ਕਹਿੰਦੇ ਬਰਿਆਨੀ ਬਣਾ ਕੇ ਖਾਵਾ, ਮੈਂ ਕਿਹਾ ਚਲੋ ਕੋਈ ਨੀ ਮੈਂ ਪੁੱਛ ਲਾਂਗੀ। ਤੁਸੀਂ, ਉਸ ਦਿਨ ਦੱਸ ਰਹੇ ਸੀ ਨਾ। ਕਿ, ਚਾਵਲ ਦੀ ਆਦਿ ਨਾਲ ਬਨਾਉ ਮਤਲਬ ਨਾਲ ਅੱਛੇ ਲੱਗ ਨੇ ਰੈਸਿਪੀ ਮੈਂ ਕਿਹਾ ਪੁੱਛੋ ਤਾਂ ਮੈਂ ਬਰਿਆਨੀ ਦਾ ਵੀ ਅਗਰ ਤੁਹਾਡੇ ਕੋਲ ਕੋਈ ਹੋਏ, ਹੂੰ ਕਹਿ ਰਹੇ ਸੀ ਕਿ ਬੜੀ ਸਵਾਦ ਬਣੇ, ਉਹਨਾਂ ਨੂੰ ਇੱਕ ਪੁੱਛਣਾ ਰਿਹਾ ਸੀ। ਕੋਈ ਚਾਵਲਾਂ ਦੀ ਤੇ ਮੈਂ ਕਿਹਾ ਪੁੱਛਦੀ ਹਾਂ ਨੋਨ ਵੈਜ ਚਾਵਲ ਦੀ ਮਤਲਬ ਕਿ, ਜੋ ਕੋਈ ਹੈ। ਤੁਹਾਡੇ ਕੋਲ ਰੈਸਪੀ
ਹੂੰ ਹੂੰ ਹੈਗੀ ਆ, ਬੜੇ ਸਵਾਦ ਬੰਨ੍ਹ ਦੇਨ
ਹਾਂਜੀ ਮੈਂ ਅੱਛਾ। ਠੀਕ ਹੈ, ਠੀਕ ਹੈ, ਤੇ ਮੈਨੂੰ ਹਾਂਜੀ ਤੁਸੀਂ ਨੋਟ ਡਾਊਨ ਕਰਾ ਦੋ ਇਹ ਵੀ ਮੈਂ ਲਿਖ ਕੇ ਰੱਖ ਲਾ ਤਾਂ ਕਿ ਇਹ ਇਹਨਾਂ ਦੇ ਤੇ ਹੁਣ ਆਦਤ ਪੈ ਗਈ ਹੈ ਨਾ ਤੇ ਇਹਨਾਂ ਨੇ ਇਹੀ ਬਣਵਾਈ ਜਾਣੀ ਹੈ। ਬਸ ਸੁਨਾ
ਹਾਂਜੀ ਹਾ
ਹਾਂਜੀ, ਤੇ ਤੁਸੀਂ ਮੈਨੂੰ ਦੱਸ ਦੇਨਾ ਮੈਨੂੰ ਹਾਂਜੀ। ਆਉ ਹੋਰ ਬਸ ਹਾਂ। ਅਜੱ ਏ ਬਣਾ, ਅਜੱ ਏ ਬਣਾ ਤੇ ਮੈਂ ਕਿਹਾ ਚੱਲ ਕੋਈ ਨੀ ਮੈਂ ਬੱਚਿਆਂ ਨੂੰ, ਹਾਂ ਮੇਰੇ ਤੇ ਅੱਜ ਲਾਸਟ ਡੇ ਅਸੀ, ਹੁਣ ਕੱਲ ਤੋਂ ਛੁੱਟੀਆਂ ਅੱਜ ਮਤਲਬ ਗਏ ਸੀ। ਦੋਨਾਂ ਦੀ ਪਾਰਟੀ ਹੈਗੀਆਂ ਸੀਆ। ਹੁਨ ਛੁੱਟੀਆਂ ਕੱਲ ਤੋਂ, ਹਾਂਜੀ!
ਦੋਨਾਂ ਦੀ ਇੱਕ ਸਾਥ ਹੋਈਆਂ ਨੇ
ਹਾਂ! ਏਨਾਂ ਦੀ ਦੋਨਾਂ ਦੀ ਪਤਾ ਨੀ ਮਤਲਬ ਕਿ ਵੈਸੇ ਔਦੀ ਪਿਛਲੀ ਸਾਲ ਤੇ ਛੋਟੇ ਵਾਲੇ ਦੀ ਔ ਹੋ ਗਈ ਸੀ ਜਲਦੀ ਛੁੱਟੀ ਇਸ ਵਾਰ ਪੂਰੇ ਟੈਮ ਤੇ ਈ ਹੋਈ ਏ।
ਮੇਰੇ ਖਿਆਲ ਨਾਲ ਆਜ ਇਸ ਕਰਕੇ ਹੋਈ ਹੋ ਤੇ ਨਾ ਸੈਟਰਡੇ ਵੈਸੇ ਵੀ ਛੁੱਟੀ ਰੇਂਦੀ ਏ ਬੱਚ ਚੇਆਂ ਦੇ ਸਕੂਲ ਦੀ। ਤੇ ਆਜ ਫਰਾਈਡੇ ਲਾਸਟ ਵਰ ਕਿੰਗ ਡੇ ਕਰਤਾ ਹੋਏਗਾ
ਹਾਂਜੀ-ਹਾਂਜੀ ਏਦਾਂ ਈ ਕੁਛ ਤੇ ਫੇਰ ਮੈਂ ਕਿਹਾ ਚਲੋ ਕੋਈ ਨੀ ਹੰ ਮੈਂ ਕਿਆ ਚਲੋ ਘਰ ਵੀ ਏਨਾਂ ਨੇ ਤੰਗ ਈ ਕਰਨਾ ਸੀ। ਚਲੋ ਸਹੀ ਏ ਥੋੜ੍ਹੀ ਸੀ ਲੇਟ ਛੁੱਟੀਆਂ ਪਈਆਂ ਬਾਕੀ ਬੱਚਿਆਂ ਦੀ ਬੜੀ ਜਲਦੀ-ਜਲਦੀ ਪੈ ਗਈਆਂ ਨੇ ਛੁੱਟੀਆਂ।
ਹਾਂ
ਓਹੀ ਹਾਂਜੀ ਕੋਈ ਨੀ ਤੁਸੀਂ ਹੁਨ ਮੈਨੂੰ ਬਰਿਆਨੀ ਦੀ ਪੇਲਾਂ ਲਿਖਵਾ ਦੋ ਤਾਂ ਕਿ ਮੈਂ ਲਿਖ ਲਾ ਤੇ ਫੇਰ ਮਤਲਬ ਕਿ ਜੋ ਵੀ ਹੋਜਾ ਨਾ ਸਨਮਾਨ ਕਰਾਂਗੀ ਹਾਂਜੀ ਤੇ ਹੁਨ ਤੁਸੀਂ ਹਾਂਜੀ ਬਰਿਆਨੀ ਹਾਂਜੀ-ਹਾਂਜੀ ਲਿਖਵਾਔ।
ਚਾਵਲ ਕਿਹੜੇ ਯੁਜ ਕਰਦੇ ਹੋ ਘਰ। ਤੁਹਾਡੇ ਚਾਵਲ ਸਹੀ ਅਨਦੇਂ ਨੇ
ਹਾਂ ਵੈਸੇ ਸਹੀ ਅਉਂਦੇ ਨੇ ਲੇਕਿਨ ਕਹਿੰਦੇ ਨੇ ਉਹ ਵਾਲੇ ਲੈ ਕੇ ਆਏ ਨੇ ਚੇਜਾ ਚਾਵਲ ਅਹ ਲੰਬੇ ਵੱਲੇ ਐ। ਆਨਦੇ ਨੇ ਨਾ ਬਿਰਯਾਨੀ ਸਪੈਸ਼ਲ ਹਾਂਜੀ ਜੀ ਹਾਂ ਜੀ! ਓਇ ਲੇਕੇ ਆਯੇ ਨੇ ਕਹਿੰਦੇ। ਮਤਲਬ ਕਿ ਤਾਂ ਹੀ ਤੇ ਇਹਨਾਂ ਐਂ ਗਏ ਸੀ ਰਾਸ਼ਨ ਲੈਣ ਤੇ ਉਹਨੇ ਗੱਲਾਂ-ਬਾਤਾਂ, ਤੁਹਾਨੂੰ ਪਤਾ ਐਵੇਂ ਕਰਦੇ ਨੇ ਸਭ ਨਾਲ। ਤੇ ਉਹ ਉਹਦੇ ਨਾਲ ਲੱਗ। ਘੇਰੇ ਗੱਲਾਂ ਕਹਿੰਦੇ ਕਿ ਭਾਜੀ ਇਹ ਚਾਵਲ ਖਾ ਕੇ ਦੇਖੋ ਤੁਸੀਂ। ਬਿਰਿਆਨੀ ਦੇ ਚਿਕਮ ਚੀ ਮਤਲਬ ਚਿਕਨ ਬਿਰਿਆਨੀ ਕਦੀ ਇਸ ਚਾਵਲਾ ਦੀ ਖਾਣਾ। ਕਹਿੰਦੇ ਹੁਣ ਤੂੰ ਮੈਨੂੰ ਚਿਕਨ ਬਿਰਿਆਨੀ ਬਣਾ ਕੇ ਦੇ ਚਾਵਲਾਂ ਦੀ। ਤੇ ਤਹੀਓਹੋ ਚਾਵਲ ਉਹਨਾਂ ਨੇ ਦੇਤੇ ਨੇ ਉਹ ਤ ਹੀ ਬਿਰਿਆਨੀ ਦਾ ਉਹ ਠੀਕ ਹੈ ਟੋਪਿਕ ਕਹਿੰਦੇ, ਹੁਣ ਬਣਾ ਕੇ ਖੁਆ। ਮੈਂ ਕਿਹਾ ਹੁਣ ਕੱਲ ਮੈਂ ਤੁਹਾਨੂੰ ਬਣਾਯਾ ਦੋ ਦਿਨ ਰੁਕ ਜਾ ਦੋ ਦਿਨ ਬਾਅਦ ਬਣਾਵਾਂਗੀ ਮੈਂ। ਬਰਿਆਨੀ ਹਾਂਜੀ ਉਓਹੀ ਤੇ ਹਾਂਜੀ ਉਹ ਬਰਿਆਨੀ ਵਾਲੇ ਚਾਵਲ ਤੇ ਖੈਰ ਅਸੀਂ ਲੈ ਆਏ ਹਾਂ। ਹੁਣ ਤੁਸੀਂ ਬਾਕੀ ਹੋਰ ਲਿਖਵਾ ਦੋ ਸਮਾਨ
ਹਮ ਤੁਸੀਂ ਦੇਖੋ। ਇੱਕ ਤਾਂ ਤੁਹਾਨੂੰ ਚਾਵਲ ਮੇਨ ਚਾਹੀਦੇ ਨੇ ਠੀਕ ਹੈ ਚਾਵਲ ਚਾਹੀਦੇ ਨੇ ਖੜੇ ਮਸਾਲੇ ਚਾਹੀਦੇ ਨੇ ਖੜੇ ਮਸਾਲੇ ਚ ਹੋ ਜਾਣ ਤੁਹਾਡੇ ਤੇਜ ਪੱਤਾ ਜੋ ਬੇਅ ਕਿ ਬਣਦੀ ਆ ਤੇਜ ਪੱਤਾ ਤੇਜ ਪੱਤਾ ਚਾਹੀਦਾ ਤੁਹਾਨੂੰ ਹਰੀਆਂ ਮਿਰਚਾਂ ਚਾਹੀਦੀਆਂ। ਆਂ ਨੇ
ਠੀਕ ਹੈ ਹਾਂਜੀ
ਕਾਲੀ ਮਿਰਚ, ਲੌਂਗ
ਹਾ
ਜਵਿਤਰੀ
ਠੀਕ ਠੀਕ ਹੈ
ਇੱਕ ਸਟਾ ਵਾਲਾ ਮਸਾਲਾ ਹੁੰਦਾ ਨਾ ਸਟਾਰ ਮਤਲਬ ਜੋ ਸਟਾਰ ਸ਼ੇਪ ਦੀ ਬਣੀ ਹੁੰਦੀ ਹੈ।
ਅੱਛਾ ਚਲੋ ਉਹ ਤੇ ਫੇਰ ਮੈਨੂੰ ਪਤਾ ਨੀ ਵੈਸੇ ਕਿਸੇ ਵੀ ਸ਼ੋਪ ਤੋ ਮਿਲ ਜਾਏਗਾ
ਨਹੀਂ ਉਹ ਰਹਿਣ ਤੋਂ ਇੰਨਾ ਜ਼ਰੂਰੀ ਨਹੀਂ ਹੈ ਜਵਿਤਰੀ ਪਾ ਰਹੇ ਹੋ ਨਾ ਤੁਸੀ ਹੂੰ ਹੂੰ
ਕਿਉਂਕਿ ਮੈਂ ਵੈਸੇ ਕਦੀ ਯੂਜ ਨਹੀ ਕੀਤਾ ਦਾ ਹੁਣ ਮੈਂ ਪਤਾ ਵੀ ਨੀ ਮਤਲਬ ਮੈਂਨੂੰ ਕੋਈ ਐਸੇ ਸਮਾਲੇ ਦੇ ਬਾਰੇ
ਜ਼ਰੂਰੀ ਨਹੀ ਹੈ ਨਾ ਨਾ ਨਾ ਨਾ ਨਾ ਨਾ ਨਾ ਜ਼ਰੂਰੀ ਨੀ ਹੈ ਐਸਾ ਪਾਦੋ ਵੈਸੇ ਵੀ ਉਹ ਕੋਈ ਖਾਂਦਾ ਨੀ ਉਹਨੂੰ ਸਾਈਟ ਤੇ ਰੱਖ
ਹਾਂਜੀ ਇਹ ਤੇ ਹੈ ਖੜੇ ਮਸਾਲੇ ਨੇ ਉਹ ਬਸ ਐਵੇਂ ਤੇਦ ਸ਼ੋਧ ਲਈ ਹੁੰਦੇ ਬਸ ਟੇਸਟ ਵਾਸਤੇ ਫਲੇਵਰ ਆਜੇ
ਉਹੀ ਨਾ ਤੇ ਨਾਲ ਤੁਸੀਂ ਅ ਲੈ ਲਓ ਜੀਰਾ ਵਗੈਰਾ ਸੌਫ ਲੈਣੀ ਹੈ ਔਰ ਸੁੱਕਾ ਧਨੀਆ ਲੈਣਾ ਹੈ।
ਠੀਕ ਏ ਹਾਂਜੀ
ਚਿਕਨ ਲੈ ਲਓ ਤੁਸੀਂ ਉਹੀ ਆਪਣਾ ਇੱਕ ਡੇਢ ਕਿੱਲੋ ਜਿੰਨਾ ਤੁਸੀਂ ਪਾਣਾ ਹੈ ਫੇਰ ਬਰਿਆਨੀ ਚ ਤਾਂ ਚਿਕਨ ਜ਼ਿਆਦਾ ਹੀ। ਅੱਛਾ ਲੱਗਦਾ
ਹਾਂ ਤੇ ਮੈਂ ਕਹਿ ਰਹੀ ਸੀ ਕਿ ਪੀਸ ਸਾਰੇ ਉਹ ਵਾਲੇ ਲੈਲਾ ਕਿਉਂਕਿ ਬੱਚੇ ਨੇ ਉਹ ਵਾਲ ਦੂਸਰੇ ਪੀਸ ਖਾਂਦੇ ਨੀ ਹੈ ਰਬੜ ਬਣ ਜਾਂਦੇ ਨੇ ਤੇ ਮੈਂ ਵਿੰਗਸ ਵਾ ਲਈ ਬਾਲਾ ਸਾਰਾ ਹਨਾ, ਔਰ ਉਹ ਵਾਲੇ ਮਤਲਬ ਕੀ, ਐਸਾ ਕੋਈ ਹੋਰ ਤੇ ਨਹੀਂ ਹ ਫਲੇਵਰ ਫਲੂਵਰ ਦਾ ਜਾਂ ਪੀਸ ਬਿਰਿਆਨੀ ਦਾ ਠੀਕ ਹੈ, ਤੇ ਚਲੋ ਪੀਸ ਤੇ ਫਿਰ ਮੈਂ, ਉਹ ਸਾਰੇ ਲੈਗ ਪੀਸ ਹੋਰ ਵਿੰਗਸ ਵਗੈਰਾ ਇਸੇ ਮੰਗਵਾਾਂਗੀ ਬੋਨ ਵਾਲੇ।
ਹਮ ਹਮ
ਹਾਂਜੀ।
ਹੈ ਤੁਸੀਂ, ਪੀਸਿਸ ਲੈ ਲਓ ਕਿ, ਕਿਹਦੇਂ ਚਿਕਨ ਲੈ ਲਓ? ਫਿਰ ਇਹਦੇ ਬਾਅਦ, ਤੁਹਾਨੂੰ ਕੀ ਕਰਨਾ ਈ। ਕੁੱਕਰ ਲੈਣਾ, ਕੁੱਕਰ ਦੇ ਅੰਦਰ ਇੱਕ ਗਲਾਸ ਪਾਨੀ ਪਾਨੈ।
ਹਾਂ।
ਠੀਕ ਹੈ, ਇੱਕ ਗਲਾਸ ਪਾਣੀ ਪਾ ਕੇ, ਸਭ ਸ ਤੋਂ ਪਹਿਲਾਂ ਤੁਸੀਂ, ਅਹ ਹਾਂਡੀ ਦੇ ਅੰਦਰ ਨਾ, ਚਾਵਲ ਭਿਗੌ ਕੇ ਲਗੋ।
ਠੀਕ ਹੈ, ਠੀਕ ਹੈ।
ਰੱਖ ਦੋ, ਫਿਰ ਉਹਦੇ ਬਾਅਦ ਭਿਗੋ ਦੋ, ਭਿਗੋ ਕੇ ਬਾਅਦ ਤੁਸੀਂ, ਆਪਣਾ ਕੰਮ ਕਰਨਾ, ਚਿਕਨ ਨੂੰ ਧੋ ਲੋ ਅੱਛੇ ਤਰੀਕੇ ਨਾਲ। ਉਹਨੂੰ ਕੂੱਕਰ ਚ ਪਾ ਦੋ, ਇੱਕ ਗਲਾਸ। ਪਾਣੀ। ਕਦੂ, ਪਾਣੀ ਪਾ ਕੇ ਨਾ ਰੁਮਾਲ ਲੈਣਾ ਆ, ਕੋਈ ਚਿੱਟਾ ਕੱਪੜਾ ਲੈਣਾ।
ਹਮ, ਹਮ ਹਮ।
ਉਹਦੇ ਅੰਦਰ ਪਾਣੀ ਹੈ, ਤੁਸੀਂ ਦੋ ਚਮਚ ਸੌਂਫ, ਤੇ ਦੋ ਚਮਚ ਆਪਣੇ ਹੈ ਕੀ ਕਹਿੰਦੇ ਆ ਸੁੱਕ ਸਾਬੂ ਧਨੀਆ। ਸਾਬੁਤ ਸੌਂਫ ਔਰ ਸਾਬੁਤ ਧਨੀਆ। ਪਾਣੇ। ਉਹਦੇ ਅੰਦਰ ਪੋਟਲੀ ਬਣਾ ਕੇ। ਪਾ ਦੋ।
ਠੀਕ ਏ, ਠੀਕ ਹੈ ਹਾਂਜੀ।
ਹਾਂ, ਚਿੱਟਾ ਕੱਪੜਾ ਇਸ ਕਰਕੇ ਕਹਿ ਰਹੀ ਆਂ, ਵਰਨਾ ਅਗਰ ਕੋਈ ਦੂਸ ਲੋਕ ਤੇ ਰੰਗ ਨਾ ਨ
ਹਾਂ, ਉਹ ਤੇ ਹੈ ਨਾਲੇ ਉਹ ਫੇਰ ਬੋਇਲ ਹੁੰਦਾ ਤੇ ਵੈਸੇ ਏ, ਕੋਈ ਵੀ ਰੰਗ ਕੱਪੜੇ ਦਾ, ਤੇ ਰੰਗ ਤੇ ਨਿਕਲ ਹੀ ਜਾਏਗਾ।
ਹਾਂ ਉਹੀ ਨਾ, ਤੇ ਤੁਹਾਨੂੰ ਸਿਰਫ਼ ਚਿੱਟਾ ਕੱਪੜਾ ਲੈਣਾ ਹੈ, ਤੇ ਉਹ ਲੈ ਘਰ ਉਰੇ ਅ ਸਾਬੁਤ ਸੋਫ ਸਾਬੁਤ ਧਨੀ ਕੀ ਕਹਿੰਦੇ ਆ ਸਾਬੁਤ ਸੌਫ ਔਰ ਧਨੀਆ ਪਾ ਦੇਣਾ, ਔਰ ਉਹਦੀ ਗੰਢ ਮਾਰ ਕੇ ਡਾਲ ਦੋ ਉਹਦੇ ਅੰਦਰ ਹਾਂ ਔਰ ਫਿਰ ਸਾਈਡ ਤੋਂ ਕਿੰਡਾ ਲੋ, ਇੱਕ ਸਾਬੂਤ ਗੰਡੀ ਪਾ ਦੋ ਉਹਦੀ ਪੂਰੀ ਲਸਣ ਦੀ
ਠੀਕ ਹੈ, ਠੀਕ ਹੈ, ਹਾਂਜੀ ਹਾਂ
ਠੀਕ ਐ ਸਾਬੂਤ ਪੂਰੀ ਗੰਡੀ ਪਾ ਦੋ ਲਸਨ ਸੰਦੀ ਲਸਣ ਦੀ ਗੰਡੀ ਪਾ ਕੇ ਤੁਹਾਨੂੰ ਕੀ ਕਰਨਾ ਹੈ, ਫਿਰ ਉਹਦੇ ਬਾਅਦ
ਹਾਂ
ਪਾ ਦੋ ਔਰ ਉਹਨੂੰ ਫਿਰ ਡੱਕ, ਕੀ ਕਹਿੰਦੇ ਆ ਉਹਨੂੰ ਅਹ ਡੱਕ ਕੇ ਇੱਕ ਵਿਸਲ ਦਵਾ ਦੋ ਜ਼ਿਆਦਾ ਨੀ ਦਵਾਉਣੀ ਸਿਰਫ ਇੱਕ ਵਿਸਲ ਦਵਾਨੀ ਹੈ ਇੱਕ ਵਿਸਲ ਦੁਆ ਕਿ ਫਿਰ ਤੁਹਾਨੂੰ ਕੀ ਕਰਨਾ ਇੱਕ ਕੜਾਹੀ ਲੈਣੀ ਹੈ ਕੜਾਹੀ ਦੇ ਅੰਦਰ ਸਰਸੋਂ ਦਾ ਤੇਲ ਪਾਣਾ ਹੈ ਸਰੂ ਦਾ ਤੇਲ ਪਾਕੇ ਕੀ ਤੁਹਾਨੂੰ ਉਹਦੇ ਅੰਦਰ ਆਪਣਾ ਇੱਕ ਲਸਣ ਦਾ ਪੇਸਟ ਬਣਾ ਲੋ, ਇੱਕ ਕਟੋਰੀ ਲਸਣ ਦਾ ਪੇਸਟ ਪਾ ਦੋ ਇੱਕ ਪਿਆਜ ਪਾ ਦੋ ਸਰਸੋਂ ਦਾ ਤੇਲ ਜ ਅੱਛੇ ਤਰੀਕੇ ਨਾਲ ਸਾੜ ਜਾਏ ਨਾ ਉਹ ਇਹਦਾ ਇੱਕ ਪਿਆਜ ਜੀਰਾ ਔਰ ਇਹ ਕੀ ਕਹਿੰਦੇ ਆ ਲ ਪ੍ਰੋਪਰ ਪੇਸਟ ਬਣਾ ਕੇ ਲ ਲਸਨ ਅਦਰਕ ਦਾ ਪੇਸਟ ਬਣਾ ਕੇ ਪਾ ਦੋ ਠੀਕ ਹੈ ਪਾ ਕੇ ਉਹਨੂੰ ਅੱਛੇ ਤਰੀਕੇ ਨਾਲ ਭੁਨੋ ਪਿਆਜ ਨੂੰ ਜਿਆਦਾ ਕਾਲਾ ਨੀ ਕੀ ਕਰਨਾ ਹੈ ਤੁਹਾਨੂੰ, ਸਿਰਫ਼ ਹਲਕੇ ਹਲਕੇ ਰੱਖਣਾ ਹੈ ਸੀਂਮ ਤੇ ਹੁਣ ਜਿਵੇਂ ਮਟਰਾਂ ਵਾਲੇ ਚਾਵਲ ਚ ਨੀ ਹੁੰਦੇ ਪਿਆਜ, ਹਾਂ ਬਸ ਬਿਲਕੁਲ ਵੈਸੀੇ ਹਾਂ ਕੱਚੇ ਪੱਕੇ ਬਿਲਕੁਲ ਵੈਸੀੇ ਰੱਖ ਫਿਰ ਉਹਨਾ ਨੂੰ ਥੋੜਾ ਸ ਭੁੰਨ ਕੇ ਉਹ ਹੈਨਾ ਤੁਸੀਂ ਆਪਣਾ ਅਹ ਚਾਵਲ ਪਾ ਦੋ ਜਿੰਨਾ ਭ ਕਦੇ ਪਰ ਜਿੰਨਾ ਚਾਵਲ ਭਿਗੋਗੇ ਨਾ ਅਹ ਤੁਸੀਂ ਨਾਪ ਕੇ ਪਾਣੀ ਪਹਿਲੇ ਹੀ ਰੱਖ ਦਿੰਦੇ ਹੋ
ਠੀ ਚਾਵਲ ਵੈਸੇ ਕਿਨੇ ਕ ਮਤਲਬ ਟਾਈਮ ਪੀਗਉਣਾ ਕੁਛ
ਕੀ
ਮਤ ਕਰਦਾ ਤੁਹਾਡੇ ਉਰੇ ਤੇ ਬਿਰਆਨੀ ਤੇ ਮਤਲਬ ਚਾਵਲਾਂ ਦੇ ਕੈਸੇ ਚਾਵਲ ਨੇ
ਅੱਛਾ ਠੀਕ ਵੈਸੇ ਇ ਅਸੀਂ ਹ ਫਸਟ ਟਮ ਯੂਜ ਕਰਾਂਗੇ ਵਾਲੇ ਚਾਵਲ ਤੇ ਨੇ ਦਿੱਤੇ ਨੇ ਅੱਛਾ ਠੀਕ ਤੇ ਹਾਫ ਉਹ ਜਦੋ ਸਮਾਨ ਬਣਾਾਨ ਲੱਗਾਾਂਗੇ ਨਾ ਤਦੀ ਭਿਗੋ ਦਾਂਗੀ
ਹਾਂ ਹਾਂ ਹਾਂ ਸਹੀ ਹੈ ਕੋਈ ਨਾ ਤੁਹਾਨੂੰ ਅੱਧਾ ਘੰਟਾ ਪ੍ਰਪੇਅਰ ਕਰਦੇ ਕਰਦੇ ਲੱਗ ਹੀ ਜਾਣਾ ਲਸਣ ਵੀ ਛਿੱਲੋਗੇ ਪਿਆਜ ਵੀ ਛਿੱਲੋਗੇ ਸਰਸੋਂ ਦਾ ਤੇਲ ਵੀ ਸੜੇਗਾ ਤੇ ਹੈਂਡ ਟੂ ਹੈਂਡ ਵਿਕ ਜਾਏਗਾ ਫਿਰ ਉਹਦੇ ਬਾਅਦ ਕੁਛ ਨੀ ਕਰਨਾ ਰ ਅੰਦਰ ਤੁਸੀਂ ਬਰਿਆਨੀ ਕੀ ਕਹਿੰਦੇ ਆ ਤੇਲ ਪਾ ਦੋ ਤੇਲ ਪਾ ਕੇ ਆਪਣਾ ਬਿਰਿਆਨੀ ਇਹ ਕੀ ਕਹਿੰਦੇ ਆ ਹਮ ਬੱਸਨਾ ਦੁਰਗ ਦ ਪੇਸਟ ਪਾ ਦੋ ਪਿਆਜ ਪਾ ਦੋ ਜੀਰਾ ਪਾ ਦੋ ਭੁੰਨੋ ਉਹਦੇ ਬਾਅਦ ਤੁਹਾਨੂੰ ਜੋ ਚਾਵਲਾਂ ਦਾ ਪਾਣੀ ਪਾਇਆ ਪਾਓ ਨਾ ਭਿਗੋ ਕੇ ਰੱਖੋਗੇ ਰ ਇਸਮੇ ਇੱਕ ਗਲਾਸ ਪਾਣੀ ਘੱਟ ਪਾਉਣਾ ਹੈਲੋ
ਆਵਾਜ਼ ਨਹੀਂ ਆ ਰਹੀ ਹਨਾ
ਹਾਂ ਕੋਈ ਗੱਲ ਨੀ ਕੰਮ ਕਰੋ ਤੁਸੀਂ ਦੁਬਾਰਾ ਕਾਲ ਕਰਦੋ ਹਾਂ ਹਾਂ ਹਾਂ ਤੇ ਮੇਰੇ ਖਿਆਲ ਨਾਲ ਮੈਂ ਨਾ ਬਾਹਰ ਵਾਲੇ ਕਮਰੇ ਜਾਂ ਸਮ ਅੰਦਰ ਵਾਲੇ
ਹਾਂਜੀ ਹੋਰ ਮੈਨੂੰ ਵੀ ਕੋਲਸ ਆ ਰਹੀ ਹੈ ਨਾ ਮੈਂ ਕਲ ਟਾਈਮ
ਹਾਂ ਹਾਂ ਕੋਈ ਗੱਲ ਨੀ ਤੁਸੀਂ ਗੱਲ ਕਰਲਓ ਫਿਰ ਮੈਨੂੰ ਫੋਨ ਆਪਣੇ ਆਪ ਹੀ ਕਰ ਲੈਣਾ ਹਾਂਜੀ ਓਕੇ ਕਿ ਜੀ ਬਏ